ਹੈਲੋ,
ਹੈਲੋ, ਹਾਂਜੀ ਸਸ ਰੀ ਕਾਲ ਜੀ।
ਸਸ ਰੀ ਕਾਲ ਜੀ, ਹੋਰ ਕੀ ਹਾਲ ਚਾਲ ਨੇ।
ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ ਓ।
ਬਸ ਰੋਟੀ-ਰੁਟੀ ਖਾ ਕੇ ਹੁਣੀ ਫਰੀ ਹੋਏ ਸੀ, ਅੱਜ ਰੋਟੀ ਲੇਟ ਹੋ ਗਈ। ਹਾਂਜੀ ਬਸ ਪਹਿਲੇ ਭੁੱਖ ਨੀ ਸੀ, ਦੁਪਹਿਰੀ ਫੇਰ ਹੁਣ ਖਾਧੀ ਏ।
ਅੱਛਾ,
ਹਾਂਜੀ, ਹੋਰ ਤੁਸੀਂ ਸੁਣਾਓ, ਹਾਂਜੀ ਵਧੀਆ ਸਭ।
ਅੱਛਾ, ਹੂੰ ਹੋਰ, ਅਸੀ ਵੀ ਅੱਜ ਨਾ ਅੱਜ ਖਾਲ ਅੱਜ ਲੇਟ ਹੋ ਗਏ ਸੀ, ਸਾਡੇ ਉਹ ਮਿਸਤਰੀ ਲੱਗੇ ਦੇ ਸੀ ਉਹ ਸੀ। ਮਿਸਤਰੀ ਲੱਗਣੇ ਸੀ, ਤਾਂ ਸਮਾਨ ਬਾਹਰ ਕੱਢਦੇ ਪਏ ਸੀ।
ਅੱਛਾ,
ਹਾਂਜੀ, ਨਾਲੇ ਸਾਡੇ ਰਾਤ ਗੈਸਟ ਆਏ ਸੀ। ਉਹ ਫੇਰ ਰੋਟੀ ਜਿਆਦਾ ਬਣ ਗਈ, ਹੁਣ ਉਹੀ ਬਾਸੀਆਂ ਰੋਟੀਆਂ ਪਾਈ ਸਮਝ ਨੀ ਆਂਦੀ ਪਈ ਕੀ ਕਰੀਏ, ਇੰਨੀਆਂ ਆਪਣੀਆਂ ਰੋਟੀਆਂ ਬਣ ਗਈ ਦੀਆਂ।
ਬਾਸੀ ਰੋਟੀਆਂ ਦਾ ਤੇ ਬੜਾ ਕੁਛ ਬਣ ਜਾਂਦਾ ਏ।
ਅੱਛਾ ਜੀ, ਕੀ ਬਣ ਜਾਂਦਾ, ਸਾਡੇ ਤਾਂ ਬਹੁਤ ਜ਼ਿਆਦਾ ਪਈ ਦੀ ਏ।
ਹਾਂਜੀ, ਇੱਕ ਤੇ ਨੂਡਲਸ ਬਣ ਜਾਂਦੇ ਨੇ, ਬਾਸੀ ਰੋਟੀ ਦੇ ਨਾ। ਜਿਵੇਂ ਉਹਨੂੰ ਇੱਕ ਨੂਡਲਸ ਬਣ ਜਾਂਦੇ ਨੇ ਇੱਕ ਬੇਸਨ ਚ ਤਲ ਕੇ ਪਕੌੜੇ ਬਣ ਜਾਂਦੇ ਨੇ। ਤੇ ਹਾਂਜੀ ਹੋਰ ਇੱਕ ਪੀਜ਼ਾ ਬਣ ਜਾਂਦਾ ਏ। ਬਾਣੀ ਤੇ ਨੂਡਲਸ ਬਸ ਜਿਵੇਂ ਰੋਟੀ ਗੋਲ ਹੁੰਦੀ ਹੈ ਨਾ ਉਹਨੂੰ, ਲੰਬੇ- ਲੰਬੇ ਸਲਾਈਸ ਕੱਟ ਲਓ ਦੇ ਰੋਟੀ ਦੇ ਤੇ ਫੇਰ ਉਸ ਤੋਂ ਬਾਅਦ ਤੁਸੀਂ ਇੱਕ ਕੜਾਈ ਚ ਤੇਲ ਲੈਲੋ।
ਅੱਛਾ ਜੀ!
ਤੇ ਪਿਆਜ ਪਾਲੋ, ਟਮਾਟਰ, ਸ਼ਿਮਲਾ -ਮਿਰਚ ਪਾ ਲੋ ਉਹਦੇ ਵਿੱਚ ਤੇ ਜਦੋਂ ਚੰਗੀ ਤਰ੍ਹਾਂ ਫਰਾਈ ਹੋਜੇਗਾ ਥੋੜਾ ਤੁਸੀਂ ਨਮਕ ਪਾ ਲੋ। ਪਾਲੋ ਤੇ ਇੱਕ ਪੈਕੇਟ ਨਾ ਪੂਰਾ ਮੈਗੀ ਮਸਾਲਾ ਪਾ ਦੋ।
ਅੱਛਾ!
ਸੋਇਆ- ਸੋਸ ਪਾ ਦੋ ਕੈਚਪ ਪਾ ਦੋ
ਅੱਛਾ!
ਬਸ ਉਹਦੇ ਵਿੱਚ ਉਹ ਰੋਟੀ ਪਾ ਦੋ ਜੋ ਅਸੀਂ ਟੁ ਟੁਕੜੇ -ਟੁਕੜੇ ਕੀਤੇ ਸੀ ਲੰਬੇ- ਲੰਬੇ ਸਲਾਈਜ਼ ਉਹਨੂੰ ਮਿਕਸ ਕਰ ਲਓ ਬਸ ਚੌਮੀਨ ਹਾਕਣ ਬੜੀ ਸਵਾਦ ਬਣਦੀ ਏ।
ਅਛਾ ਜੀ ਚਲੋ ਕੋਈ ਨੀ ਟਰਾਈ ਮਾਰਾਂਗੇ ਪਈ ਨੇ ਬਥੇਰੀ ਰੋਟੀ ਪਈ ਨੇ ਸਾਡੀ ਤੇ ਪੀਜ਼ਾ ਕਿ ਦਾ ਬਣਾਉਂਦੀ ਫਿਰ ਉਹਦਾ।
ਪੀਜ਼ਾ ਬਸ ਦੇਖੋ ਹੁਣ ਅਗਰ ਤੁਹਾਡਾ ਮਤਲਬ ਮਰਜ਼ੀ ਮਿਓਨੀਜ਼ ਵਗੈਰਾ ਤੁਸੀਂ ਅਗਰ ਲਗਾਣੀ ਏ ਅਗਰ ਮਿਓਨੀਜ਼ ਅਗਰ ਤੁਸੀਂ ਅਵਇਡ ਕਰਦੇ ੳ ਤੇ ਉਹਦੀ ਜਗ੍ਹਾ ਮਲਾਈ ਲਾ ਲੋ ਤੇ ਜੇ ਪੀਜ਼ਾ -ਪਾਸਤਾ ਸੋਸ ਹੈਗੇ ਉਹ ਲਾ ਲੋ ਨੀ ਤੇ ਚਿੱਲੀ ਸੋਸ ਵੀ, ਜਾਏਗੀ ਵੈਸੇ ਰੈਡ - ਚੀਲੀ ਸੋਸ ਹਾਂਜੀ। ਹਾਂਜੀ ਫੇਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਲੋ। ਉਸ ਤੋਂ ਬਾਅਦ ਤੁਸੀਂ, ਮਰਜੀ ਏ ਦੇਖੋ ਪਿਆਜ਼, ਟਮਾਟਰ, ਸ਼ਿਮਲਾ- ਮਿਰਚ ਹੋ ਗਈ। ਕੋਰਨ ਹੋ ਗਈ ਪਨੀਰ ਇਹ ਸਭ ਪਾ ਲੋ ਉੱਤੇ। ਤੇ ਫੇਰ ਉਸ ਤੋਂ ਬਾਅਦ ਨਾ ਮਤਲਬ ਜਿਵੇਂ ਹੋਰ ਦੋ ਮਸਾਲੇ ਨੀ ਮਿਲਦੇ ਉਹੀ ਕ ਦੇ ਚਿਲੀ -ਫਲਿਕਸ।
ਹਾਂਜੀ- ਹਾਂਜੀ -ਹਾਂਜੀ ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਹੈਲੋ! ਕਿੱਦਾਂ?